ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
ਬਸ ਵਧੀਆ, ਤੁਸੀਂ ਦੱਸੋ ਠੀਕ ਓ?
ਹਾਂਜੀ, ਬੜੇ ਦਿਨਾਂ ਬਾਅਦ ਯਾਦ ਕੀਤਾ। ਤੁਸੀਂ?
ਬਸ, ਓਨਾ ਮੈਂ ਥੋੜ੍ਹੀ ਸ਼ੋਪਿੰਗ ਵਗੈਰਾ ਕਰਨੀ ਸੀ। ਅਤੇ ਮੈਂ ਕਿਆ ਪੁੱਛਾ, ਤੁਹਾਡੇ ਕੋਲ ਬਈ ਤੁਸੀਂ ਬੈੱਡਸ਼ੀਟਾਂ ਵਗੈਰਾ ਕਿੱਧਰੋਂ ਖ਼ਰੀਦਦੇ ਓ। ਮੈਂ ਕਿਹਾ ਗੱਲ-ਗੁੱਲ ਕਰਾਂ। ਹਾਂ, ਬੈੱਡਸ਼ੀਟਾਂ ਥੋੜ੍ਹੀਆਂ ਕ ਖ਼ਰਾਬ ਹੋਈ ਦੀਆਂ ਸੀ, ਬੱਚੇਆਂ ਦੇ ਕੱਪੜੇ ਵੀ ਗਰਮੀਆਂ ਦੇ ਅਤੇ ਮੈਂ ਕਿਹਾ, ਮੈਂ ਜੇੜਾ ਭੈਣ ਜੀ ਨਾਲ ਗੱਲ ਕਰਕੇ ਪੁੱਛਾਂ, ਬਈ ਤੁਸੀਂ ਕਿੱਧਰੋਂ ਸ਼ੋਪਿੰਗ ਕਰਦੇ ਓ। ਤੇ ਮੈਨੂੰ ਵੀ ਦੱਸੋ, ਬਈ ਤੁਆਡੀ ਬੈਡਸ਼ੀਟਾਂ ਉਸ ਦਿਨ ਮੈਂ ਆਈ ਸੀ ਨਾ, ਬੋਤ ਸੋਹਣੀਆਂ ਬਿੱਛੀਆਂ ਹੋਈਆਂ ਸੀ।
ਅੱਛਾ-ਅੱਛਾ, ਤੁਹਾਨੂੰ ਪਸੰਦ ਆਗੀਆਂ ਸੀ।
ਹਾਂ, ਬੋਤ ਸੋਹਣੀਆਂ-ਸੋਹਣੀਆਂ ਵਿਛੀਦੀਆਂ ਸੀ, ਤੁਸੀਂ ਕਿੱਧਰੋਂ ਲੈਂਦੇ ਓ?
ਵੈਸੇ ਤਾਂ ਜ਼ਿਆਦਾਤਰ, ਤਾਂ ਮੀਸ਼ੋ ਤੋਂ ਹੀ ਮੰਗਾਈਦਾ ਵਾ, ਬੈਡਸ਼ੀਟਾਂ ਨਾ
ਅੱਛਾ।
ਹਾਂਜੀ, ਓਨਲਾਈਨ ਸ਼ੋਪਿੰਗ ਹੀ ਕਰਨੇ ਆ। ਤੇ ਬੈਡਸ਼ੀਟ ਦਾ ਅੱਛਾ ਲੱਗਦਾ, ਕਲੋਥ ਉੱਥੋਂ ਆਂਦਾ ਨਾ।
ਅੱਛਾ, ਤੇ-ਤੇ ਸਾਨੂੰ ਮਤਲਬ, ਸਾਨੂੰ ਤਾਂ ਫੈਬਰਿਕ ਦਾ ਨਾਮ ਲਿਖਿਆ ਹੋਇਆ ਮਿਲਦਾ। ਵੀ ਕਿਹੜਾ ਫੈਬਰਿਕ ਹੈ। ਅਸੀਂ ਜਿਵੇਂ ਕੋਟ ਕੋਟਨ ਦੀ ਲੈਣੀ ਹੈ, ਕਈ ਤਰੀਕੇ ਦੀ ਬੈੱਡਸ਼ੀਟਾਂ ਆਉਂਦੀਆਂ। ਅੱਛਾ।
ਹਾਂਜੀ ਤੂਆਨ ਸਾਰੀ ਡਿਟੇਲ ਦੇਨਗੇ, ਉਥੇ ਸਾਰਾ ਕੁੱਛ ਲਿਖੇਆ ਹੁੰਦੈ ਤੁਸੀਂ ਉਨਾਂ ਦੇ ਕਮੈਂਟ ਵੀ ਪੜ ਸਕਦੇ ਓ ਜਿਵੇਂ ਕਿੰਨੇ ਵਿਊ ਆਏ ਦੇ ਨੇ, ਬਈ ਕੇੜੀ ਬੈਡਸ਼ੀਟ ਤੇ ਕਿੰਨੇ ਸਟਾਰ ਮਿਲੇ ਦੇ ਨੇ। ਉਸਦੇ ਅਕੋਰਡਿੰਗ ਤੂਸੀ ਚੀਜ ਮੰਗਾ ਸਕਦੇ ਓ।
ਅੱਛਾ, ਮਤਲਬ ਬਜਟ ਦੇ ਸ
ਚ ਕੁਆਲਿਟੀ ਲੈਣੀ ਐ, ਤੂਸੀ ਫਲਿੱਪਕਾਰਟ ਤੇ ਟਰਾਈ ਕਰੋ, ਉਥੇ ਵੀ ਅੱਛੇ ਮਿਲਦੇ ਨੇ। ਉਥੇ ਵੀ ਬੋਤ ਅੱਛਾ ਸਮਾਨ ਹੁੰਦੈ।
ਅੱਛਾ। ਔਨਲਾਈਨ ਵੈਸੇ ਘਾੱਟ ਈ ਖਰੀਦਦੀ ਆਂ ਮੈਂ, ਹੁਨ ਤੂਸੀ ਕੈਹ ਰਏ ਓ ਤੇ ਫੇਰ ਮੈਂ ਕਰਾਂਗੀ ਟਰਾਈ। ਔਡਰ ਹੋਨ ਇਸ ਟੈਮ ਔਡਰ ਹੋ ਜੇਗਾ?
ਹਾਂਜੀ, ਔਡਰ ਤਾਂ ਕਿਸ ਟੈਮ ਵੀ ਕਾਰਦੋ ਤੂਸੀ, ਹਾਂਜੀ। ਹਾਂਜੀ, ਅਗਰ ਤੂਸੀ ਸੂਟ ਵਗੈਰਾ ਲੈਨੇ ਹੋਨ, ਹੈਨਾ, ਤੂਸੀ ਓ ਮ ਮੰ ਤਰਾ ਆਂਦੈ ਐਪ, ਮੰਤਰਾ ਐਪ ਹੈਗੈ, ਓਥੇ ਕਰਨਾ ਤੂਆਨੂੰ ਬ੍ਰੇਂਡੇਡ ਸੂਟ ਬੋਤ ਵਦੀਆ ਕੁਆਲਿਟੀ ਦੇ ਮਿਲਨਗੇ।
ਹਾਂਜੀ-ਹਾਂਜੀ, ਮੈਂ ਸੁਣੇਆ ਸੀ ਮੇਰੇ ਕੋਈ ਰਿਸ਼ਤੇਦਾਰ ਹੈਗੇ, ਓ ਮਿੰਤਰਾ ਤੋਂ ਈ ਕੱਪੜੇ ਖਰੀਦਦੀ ਏ ਤੇ ਸੈਂਡਲ ਤੇ ਚੱਪਲਾਂ ਵੀ ਓਦਰੋਂ ਈ ਖਰੀਦਦੀ ਏ। ਮੈਂ ਕੇਆ ਕੋਈ ਸਾਈਜ ਦਾ ਕੋਈ ਇਸ਼ੂ ਨੀ ਰੈਂਦਾ, ਕੈਂਦੇ ਨਈ ਕੱਪੜਾ ਬੋਤ ਅੱਛਾ ਸੀ ਓਨਾਂ ਦਾ। ਮੈਂ ਕੇਆ ਮੈਂ ਭੈਨ ਜੀ ਕੋਲ ਪੂੱਛ ਹਾਂ ਬਈ ਤੂਸੀ ਵੀ ਮੈਨ ਲੱਗਦੈ ਓਨਲਾਈਨ ਈ ਲੈਂਦੇ ਨੇ, ਤੇ ਮੈਂ ਪੁੱਛਾਂ ਮੈਂ ਚਦਰਾਂ-ਚੁਦਰਾਂ ਖਰੀਦਨੀਆਂ ਨੇ ਬੱਚ
ਹਾਂਜੀ-ਹਾਂਜੀ। ਜਿਵੇਂ ਦੇਖੋ ਡੇਲੀ ਯੂਜ਼ ਅਸਤੇ ਚਦਰਾਂ ਲੈਨੀ ਨਾ ਓ ਤਾ ਤੂਸੀ ਮੀਸ਼ੋ ਤੋ ਲੈਲੋ, ਤੂਸੀ ਹੋਰ ਛੀ ਲੇਣੀ, ਕੋਈ ਆਏਆ ਗੇਆ ਹੋਵੇ ਨਾ ਫੇਰ ਤੂਸੀ ਫਲਿੱਪਕਾਰਟ ਤੋਂ ਲੈਨਾ, ਓਥੇ ਮਤਲਬ ਕੁਆਲਿਟੀ ਜ਼ਾਦਾ ਅੱਛੀ ਦੇਂਦੇ ਨੇ। ਥੋੜੀ ਹੈਵੀ ਰੇਂਜ ਹੁੰਦੀ ਏ।
ਅੱਛਾ।
ਹਾਂ ਤੇ ਕੁਆਲਿਟੀ ਬੜੀ ਅੱਛੀ ਹੁੰਦੀ ਏ, ਉਨਾਂ ਦੀ ਫਲਿੱਪਕਾਰਟ ਵਾਲੇਆਂ ਦੀ ਨਾਂ।
ਤੇ ਮਤਲਬ ਐਂ ਤਾ ਨੀ ਹੁੰਦਾ ਨਾ, ਵੀ ਸਾਡੇ ਬੈਡ ਤੇ ਵਿਛਾਵਾਂਗੇ, ਤੇ ਬੈਡ ਤੇ ਪੂਰੀਆਂ ਨਾ ਆਨ? ਚੇਂਜ-ਚੂਂਜ ਕਰਨ ਦਾ ਤਾਂ ਨੀ ਰੈਂਦਾ ਨਾ ਮਤਲਬ?
ਨਈ ਐਸੀ ਗਾੱਲ ਤੇ ਨਈ ਹੈ, ਤੂਸੀ ਓਥੇ ਸਾਈਜ ਵੀ ਲਿਖੇ ਨੇ, ਤੂਸੀ ਕਿੰਗ ਸਾਈਜ ਲੈਨੈ, ਕਵੀਨ ਸਾਈਜ ਲੈਨੈ। ਤੂਆਨ ਸਾਰੀ ਡਿਟੇਲ ਦੇਨਗੇ ਓ ਹਾਂਜੀ, ਤਾਨੂੰ ਅ ਫੈਬਰਿਕ ਦੇ ਬਾਰੇ ਵੀ ਦੱਸਨਗੇ ਵੀ, ਕੈੜਾ ਕੋ ਫੈਬਰਿਕ ਹੈਗੈ, ਕੋਟਨ ਏ, ਕੋਟਨ ਬਲੈਂਡ ਏ, ਹਨਾ ਸਾਰੀ ਸਾਰੀ ਤੂਆਨ ਡਿਟੇਲ ਦੇਨਗੇ ਓ।
ਤੇ ਭੈਨ ਜੀ ਗਰਮੀਆਂ ਚ ਤੇ ਕੋਟਨ ਦੀਆਂ ਈ ਸਈ ਰੈਂਦੀਆਂ ਨੇ, ਨਈ?
ਹਾਂ, ਹਾਂਜੀ ਬਿਲਕੁਲ ਕੋਟਨ ਦੀ ਬੈਸਟ ਰੈਂਦੀਆਂ ਨੇ ਗਰਮੀਆਂ ਚ ਤੇ।
ਕੋਟਨ ਦੀਆਂ ਈ ਬੈਡਸ਼ੀਟਾਂ ਮੰਗਾਏ, ਤੇ ਬੱਚੇਆਂ ਦੇ ਕੱਪੜੇਆਂ ਦਾ ਸਾਈਜ ਦਾ ਕੀ ਸ੍ਹਾਬ ਹੁੰਦੈ ਵੀ ਜੋ ਅਸੀਂ ਸਾਈਜ ਵੇਖਨੇ ਆਂ ਅਪਣੇ ਬੱਚੈਆਂ ਦਾ ਔਈਓ ਪਾਵਾਂਗੇ ਤੇ ਔਈਓ ਆਂਦੈ ਵੇ ਕੇ ਛੋ ਛੋਟ ਟਾ ਵੱਡਾ ਹੋ ਜਾਂਦਾ ਵੇ?
ਨੀਂ ਬੱਚੇਆਂ ਦਾ ਸਾਈਜ਼ ਥੋੜਾ ਇਸ਼ੂ ਹੋ ਜਾਂਦਾ ਜੇ, ਬੱਚੇਆਂ ਦਾ ਸਈਜ਼ ਤੂਸੀ ਮੰਗਾਨੈ, ਜੋ ਬੱਚਾ ਤੂਆਡਾ ਪਾਂਦੈ ਨਾ, ਉਸ ਤੋ ਏਕ ਨੰਬਰ ਵੱਡਾ ਮੰਗਾਨਾ।
ਅੱਛਾ।
ਹਾਂਜੀ।
ਤੇ ਸੋਚਦੀ ਪਈ ਆਂ ਬੱਚੇਆਂ ਦੇ ਕੱਪੜੇ ਵੀ ਮੰਗਾ ਲਾਂ, ਤੇ ਬੈੱਡਸ਼ੀਟਾਂ ਵੀ ਮੰਗਾ ਲਾਂ ਤੇ ਕੁਛ ਕਰਟਨ ਵਗੈਰਾ ਸੋਚ ਰਈ ਸੀ ਕਰਟਨ ਵਗੈਰਾ ਵੀ ਮਿਲ ਜਾਂਦੇ ਨੇ ਉੱਧਰੋਂ
ਹਾਂਜੀ-ਹਾਂਜੀ ਸਭ ਕੁਛ-ਸਭ ਕੁਛ ਮਿਲੇਗਾ ਤਾਨੂੰ
ਅੱਛਾ
ਤੁਸੀਂ ਇੱਕ ਵਾਰੀ ਟਰਾਈ ਕਰੋ ਹਾਂਜੀ।
ਅੱਛਾ ਤੇ ਕਰਟਨ ਵਗੈਰਾ ਮੀਸ਼ੋ ਤੇ ਮਿਲ ਜਾਣਗੇ ਕਿ ਫਲਿੱਪਕਾਰਟ ਤੇ ਮਿਲਣਗੇ।
ਨੀ ਤੁਸੀਂ ਫਲਿੱਪਕਾਰਟ ਤੋਂ ਲੋ ਮੀਸ਼ੋ ਤੋਂ ਨਾ ਥੋੜ੍ਹੀ ਲੋ ਕੁਆਲਿਟੀ ਦਾ ਸਮਾਨ ਹੁੰਦਾ।
ਅੱਛਾ
ਹਾਂਜੀ ਉੱਥੇ ਨਾ ਕੁਆਲਿਟੀ ਇੰਨੀ ਬੈਸਟ ਨੀ ਹੈਗੀ ਕਿਉਂਕਿ ਤਾਨੂੰ ਪਤਾ ਮੀਸ਼ੋ ਬਈ ਥੋੜੇ ਠੀਕ-ਠੀਕ ਲੋਕ ਈ ਅਵੋਇਡ ਕਰ ਪਾਂਦੇ ਨਾਂ।
ਹਾਂਜੀ ਸਈ ਗੱਲ ਹੈਗੀ ਏ ਮੀਸ਼ੋ ਤੇ ਆਉ ਦਾ ਵੇ ਮਿਡਲ ਕਲਾਸ ਤੇ ਵੀ ਲੋਕ ਖਰੀਦ ਸਕਦੇ ਨੇ ਤੇ ਏ ਗੱਲ ਹੈਗ ਗੀ ਏ ਨਾ ਫਿਰ ਮੈਂ ਤੇ ਐਵੇਂ ਕਰਾਂਗੀ। ਇੱਕ ਦੋ ਬੈੱਡਸ਼ੀਟਾਂ ਮੀਸ਼ੋ ਤੋਂ ਮੰਗਾ ਲਾਂਗੀ ਇੱਕ ਦੋ ਫਲਿੱਪਕਾਰਟ ਤੋਂ ਮੰਗਾ ਲਾਂਗੀ।
ਹਾਂਜੀ ਹਾਂਜੀ-ਹਾਂਜੀ ਐਵੇਂ ਕਰਲੋ।
ਤੇ ਕੀ ਕੈਂਦੇ ਨੇ। ਹੋਰ ਤੁਸੀਂ ਕੀ ਸਮਾਨ ਮੰਗਾਇਆ ਸੀ ਅੱਜ ਕੱਲ੍ਹ ਕੁਛ ਖਰੀਦਾ ਖਰਾਦੀ ਕੀਤੀ ਸੀ ਗਰਮੀਆਂ ਤੇ
ਨਈ-ਨਈ ਇਸ ਵਾਰ ਨਾ ਹੁਣੇ ਮੈਂ ਮਤਲਬ ਗਈ ਹੋਈ ਸੀ ਆਪਣੇ ਘਰ ਈ ਗਈ ਸੀ। ਤੇ ਫਿਰ ਉੱਥੋਂ ਈ। ਸ਼ੋਪਿੰਗ ਵਗੈਰਾ ਕਰ ਲੀ ਸੀ ਇਸ ਵਾਰ ਫਿਰ ਥੋੜੇ ਤੀ ਮੈਂ ਕਿਆ ਚਲੋ।
ਚਲੋ ਕੋਈ ਗੱਲ ਨੀ ਤੇ ਮੈਂ ਕਰਾਂਗੀ। ਮੈਂ ਕਰਾਂਗੀ ਓਨਲਾਈਨ ਤੇ ਟਰਾਈ। ਤੇ ਇੱਕ ਐਪ ਉਹ ਵੀ ਹੁੰਦਾ ਵੇ ਮੈਂ ਸੁਣਿਆ ਵੀ ਜੇਦੇ 'ਚ ਕੁੜੀਆਂ ਦਾ ਮੇਕ ਕਪ ਦਾ ਸਮਾਨ ਵਗੈਰਾ ਸਾਰਾ ਆਂਦਾ ਸ਼ਾਇਦ ਓ ਨਾਇਕਾ ਹੁੰਦਾ ਵੈ
ਹਾਂਜੀ ਹੁਣ ਨਾਇਕਾ ਐਪ ਏ। ਉੱਥੇ ਤੁਹਾਨੂੰ ਸਾਰਾ ਹਾਂ ਕੋਸਮੈਟਿਕ ਦਾ ਸਮਾਨ ਮਿਲਦਾ ਹੈ ਹਾਂਜੀ।
ਹੂੰ ਪਰ ਮੈਂ ਕਦੀ ਮੰਗਾਇਆ ਨੀ ਕਿਉਂਕਿ ਮੇਕਅਪ ਘੱਟ ਹੀ ਕਰੀਦਾ ਵੇ ਨਾ।
ਹਾਂਜੀ-ਹਾਂਜੀ ਸਈ ਗੱਲ ਹੈਗੀ। ਅਸੀਂ ਵੀ ਘੱਟ ਹੀ ਕਰੀਦੈ ਤੇ ਬਸ ਵੈਸੇ ਕਿ ਉੱਥੇ ਵੀ ਆਹ ਢੰਗ ਵਾਸਤੇ ਜਾਣਾ ਹੋਏ ਤੇ ਲੈਣਾ ਪੈਂਦਾ ਵੇ ਹਨਾ ਤੇ ਮੈਂ ਕਿਆ ਮੈਂ ਪੁੱਛਾਂਗੀ ਮੇਕਅਪ ਮੁੱਕਅਪ ਦਾ ਸਮਾਨ ਕੁੜੀਆਂ ਆਈ ਦੀਆਂ ਸਨ ਘਾਰ ਤੇ ਮੈਂ ਕਿਆ ਚਲੋ ਉਹਨਾਂ ਨੂੰ ਮੇਕਅ ਮੇਕਅਪ ਦਾ ਸਮਾਨ ਵੀ ਖਰੀਦਾਂਗੀ ਔਨਲਾਈਨ ਭੈਣ ਜੀ ਕੋਲ
ਹਾਂਜੀ ਨਈ-ਨਈ ਤੁਸੀਂ ਨਾਇਕਾ ਤੋਂ ਮੰਗਾਓ ਉੱਥੇ ਸਾਰੀ ਮਤ ਮਤਲਬ ਤੁਹਾਨੂੰ ਕੰਪਨੀ ਮਿਲ ਜਾਏਗੀ ਜੇੜੀ ਤੁਸੀਂ ਕੰਪਨੀ ਯੂਜ ਕਰਨੀ ਏ ਏਲੀ ਏਟੀਨ ਦੀ ਲੈਕਮੀ ਦੀ ਓਲੀਵੀਆ ਦੀ ਜੋ ਤੁਸੀਂ ਹਾਂਜੀ ਜੇੜੀ ਤੁਸੀਂ 'ਚ ਲੈਣੀ ਏ ਕੰਪਨੀ
ਮਤਲਬ ਏਵੇ ਅੱਛਾ ਸਕਿਨ ਕੇਅਰ ਪ੍ਰੋਡਕਟ ਵੀ ਮਿਲਦੇ ਨੇ ਯਾ ਓਨਲੀ ਕੋਸਮੈਟਿਕ ਹੀ ਹੁੰਦਾ ਵੇ
ਨਈ ਸਕਿੰਨ ਕੇਅਰ ਵੀ ਹੈਗੇ ਨੇ ਉਹਦੇ ਵਿੱਚ ਪਰ ਫਿਰ ਥੋੜਾ ਰ ਸੋ ਜਾਂਦਾ ਸਕਿਨ ਕੇਅਰ ਬ ਸਾਨੂੰ ਕੀ ਸ਼ੂਟ ਕਰੇਗਾ ਕੀ ਨਈ।
ਹਾਂਜੀ-ਹਾਂਜੀ ਇਹ ਗੱਲ ਹੈਗੀ ਏ ਤੇ ਭੈਣ ਜੀ ਫਲਿੱਪ ਕਾਰਟ ਤੇ ਨੀ ਮਤਲਬ ਐ ਮੇਕਅਪ ਵਾਲੇ ਪ੍ਰੋਡਕਟ ਮਿਲੇਗੇ?
ਹਾਂਜੀ ਉੱਥੇ ਵੀ ਹੈਗੇ ਨ। ਉੱਥੇ ਵੀ ਹੈਗੇ ਨੇ ਹਾਂਜੀ। ਬਸ ਇਹ ਅ ਨਾ, ਨਾਮ ਹੋ ਜਾਂਦਾ ਨਾ ਉਹਦਾ ਨਾਇਕਾ ਦਾ ਨਾ ਨਾਮ ਏ ਬੈਸਟ ਕੰਪਨੀ ਐ ਉਹ
ਨਾਇਕਾ ਸਿਰਫ ਕੋਸਮੈਟਿਕ ਦਿੰਦੀ ਏ ਕੁੜੀਆਂ ਨੂੰ ਨਾ। ਹਰ ਤਰ੍ਹਾਂ ਦੇ ਕੋਸਮੈਟਿਕ ਵਾਸਤ ਤੇ ਉਹ ਫੇਮਸ ਹੈਗੀ ਏ ਤੇ ਫਲਿੱਪਕਾਰਟ ਥੋੜ੍ਹੀ ਹਾਈ ਸਟੈਂਡਰਡ ਦੇ ਬੰਦੇ ਜਿਵੇਂ ਖਰੀਦ ਲੈਣ ਸ਼ੋਪਿੰਗ ਕਰ ਲੈਦੇ ਨ ਮੀ ਹਾਂਜੀ, ਮੀਸ਼ੋ ਤੋ ਮਿਡਲ ਕਲਾਸ 'ਤੇ ਜਿਵੇਂ ਖਰੀਦ ਲੈਣ ਹਰ ਇੱਕ ਚੀਜ਼ ਮਿਲਦੀ ਏ ਮੈਂ ਸ, ਹਾਂਜੀ। ਮੈਂ ਸੁਣਿਆ ਮੀਸ਼ੋ ਦੇ ਉੱਤੇ ਮਤਲਬ ਬੱਚਿਆਂ ਦੇ ਸਟੀਲ ਦੇ ਸਟਰੋਅ ਵੀ ਮਿਲਦੇ ਨੇ? ਮੈਂ ਦੇਖੀ ਕਿਸੇ ਦੇ ਉਹ ਕਹਿੰਦੇ ਆਪਾਂ ਤੇ ਮੀਸ਼ੋ ਤੋਂ ਮੰਗਾਏ ਨੇ। ਮੈਂ ਕਿਹਾ ਅੱਛਾ ਜੀ ਬਹੁਤ ਸੋਹਣੇ -ਸੋਹਣੇ ਸਟੋਅ ਹੈਗੇ ਸੀ, ਮੀਸ਼ੋ ਤੋਂ ਮੰਗਵਾਏ ਉਹਨਾਂ ਨੇ।
ਹਾਂਜੀ ਹਾਂਜੀ ਬਹੁਤ ਕੁਛ ਹੈਗਾ ਮੀਸ਼ੋ ਤੋਂ, ਤੁਸੀਂ ਜੋ ਪਾਓਗੇ ਤੁਹਾਨੂੰ ਹਰ ਚੀਜ਼ ਮਿਲੇਗੀ।
ਅੱਛਾ ਭੈਣ ਜੀ ਤੁਸੀਂ ਤਾਂ ਮੈਨੂੰ ਬੜਾ ਵਧੀਆ ਗੱਲਾਂ ਦੱਸੀਆਂ ਨੇ।
ਹਾਂਜੀ ਨਈ ਨਈ ਸਾਨੂੰ ਸਭ ਕੁਛ ਮਿਲੇਗਾ, ਅੱਜ ਕੱਲ੍ਹ ਪਤਾ ਕੀ ਏ ਔਨਲਾਈਨ ਏ ਹਰ ਕੋਈ ਪਸੰਦ ਕਰਦਾ ਲੈਣਾ ਬਾਜ਼ਾਰ ਜਾਣਾ ਸਭ ਨੂੰ ਪਤਾ ਵੀ ਬਾਜ਼ਾਰਾਂ ਵਿੱਚ ਭੀੜਾਂ ਨੇ ਇਸ ਲਈ ਘਰ ਬੈਠੇ -ਬੈਠੇ ਹੀ ਆਪਣਾ ਓਨਲਾਈਨ ਔਡਰ ਕਰਦੇ ਨੀ ਅ ਤੇ ਘਰ ਹੀ ਮਿਲ ਜਾਂਦਾ ਉਹਨਾਂ ਨੂੰ ਸਮਾਨ, ਇਹਦੇ- ਇਹਦੇ ਚ ਕੋਈ ਤੁਹਾਨੂੰ ਦਿੱਕਤ ਨ ਨੀ ਐ, ਅਗਰ ਤੁਹਾਨੂੰ ਨਹੀਂ ਪਸੰਦ ਆਇਆ ਤੁਸੀਂ ਵਾਪਸ ਵੀ ਕਰਦੋਗੇ ਤਾਨੂੰ ਰਿਟਨ ਪੇਮੈਂਟ ਵੀ ਮਿਲ ਜੇਗੀ।
ਪੇਮੈਂਟ ਵੀ ਮਿਲ ਜੇਗੀ ਸਭ ਤੋਂ ਵਧੀਆ ਗੱਲ ਤੇ ਇਹ ਐ ਜੇ ਆਪਾਂ ਨੂੰ ਦੁਕਾਨਦਾਰ ਕੋਲ ਜਾਂਦੇ ਆ ਤੇ ਉਹ ਕਹਿੰਦੇ ਨੇ ਜੀ ਪੈਸੇ ਨਹੀਂ ਮਿਲੇਗੇ, ਤੁਹਾਨੂੰ ਉਹਦੇ ਬਦਲੇ ਚੀਜ਼ ਮਿਲੇਗੀ।
ਹਾਂਜੀ ਇਹਦੇ ਵਿੱਚ ਐਸਾ ਕੁਛ ਨੀ, ਤੁਹਾਨੂੰ ਪੇਮੈਂਟ ਜ਼ਰੂਰ ਮਿਲੇਗੀ ਵਾ ਏਸ ਸਾਡੇ ਅਕਾਊਂਟ ਚ ਪਾ ਦੇਣਗੇ ਉਹ
ਹਾਂਜੀ ਏਹ ਗੱਲ ਵਧੀਆ ਹੈਗੀ ਹੇ, ਤੇ ਫ਼ਿਰ ਅਸੀਂ ਉੱਥੇ ਜਾਂਨਿਆ ਭੀੜਾਂ ਐੰਨੀਆਂ ਹੁੰਦੀਆਂ ਅੱਜ ਕੱਲ੍ਹ ਕਿਸੇ ਕੋਲ ਇੰਨਾ ਟਾਈਮ ਕਿੱਥੇ ਹੈਗਾ ਵੇ ਗਰਮੀ ਇੰਨੀ ਗਰਮੀ ਹੈਗੀ ਏ। ਬਾਜ਼ਾਰਾਂ ਜਾਓ ਇੰਨੀ ਭੀੜਾਂ ਨੇ ਫਿਰ ਉੱਥੇ ਇਹ ਗੱਲ ਹੁੰਦੀਏ
ਤਾਂ ਹੀ ਤੇ ਕਹਿ ਰਹੀ ਹਾਂ। ਅੱਜਕੱਲ ਹਰ ਕੋਈ, ਓਨਲਾਈਨ ਸ਼ੋਪਿੰਗ ਜਿਆਦਾ ਕਰਦਾ ਐ। ਹਾਂਜੀ! ਅੱਜਕਲ ਤੇ ਬੰਦੇ ਇੰਹਨੇਂ ਫ੍ਰਰੀ ਹੋ ਗਏ ਨੇ ਬਈ। ਖਾਨ ਪੀਨ ਦਾ ਸਮਾਨ ਵੀ ਔਡਰ ਕਰਦੇ ਨੇ ਬਈ ਘਰ ਬੈਠ ਠੇ- ਬਿਠਾਏ ਸਾਨੂੰ ਬਨਾਨਾ ਨਾ ਪਏ। ਬੰਨਾ ਬਣਾਇਆ ਆ-
ਹੂੰ! ਖਾਨ ਪੀਨ ਦੇ ਸਮਾਨ ਨੂੰ ਤੇ ਚਲੋ ਮੈਂ ਅਵੋਇਡ ਕਰਦੀ ਆ। ਕਿਉਂਕਿ ਅਸੀ ਘਰ ਦਾ ਹੀ ਬਨਾ ਕੇ ਬ ਚੇ ਨੂੰ ਹੈਲਦੀ ਦਿੰਨੇਂ ਆ। ਹਨਾ, ਤੇ ਮਤਲਬ ਇਹ ਦੂਸਰੀਆਂ ਚੀਜਾਂ ਅਸੀ ਖਰੀਦ ਸਕਨਿਆਂ ਹਰ ਇੱਕ ਤਰਾਂ ਦੀ।
ਹਾਂਜੀ! ਬਿਲਕੁਲ ਤੁਸੀ, ਤਾਨੂੰ ਜੋ ਚਾਹੀਦਾ, ਤੁਸੀ ਉਹ ਲੈ ਸਕਦੇ ਓ।
ਅ ਮੈਂ ਤੇ ਉਹੀਓ ਹੀ ਮੰਗਾਵਾਂਗੀ। ਤੇ ਕੀ ਕਹਿੰਦੇ ਨੇਂ? ਐਂ ਅਸੀਂ ਆਪਾਂ ਜਿਵੇਂ ਫੁੱਟਵੀਅਰ ਲੈਣੇ ਹੁੰਦੇਂ ਨੇਂ ਬੱਚਿਆਂ ਦੇ ਵੀ ਸਾਈਜ ਵਗੈਰਾ ਤਾ ਉਹੀਓ ਹੀ ਹੁੰਦਾ ਵੇ। ਜੋ ਅਸੀ ਬੱਚਿਆਂ ਨੂੰ ਪਾਉਂਨੇ ਆ ਏ। ਕੁਛ ਸਾਈਜ ਦਾ ਰਹਿੰਦਾ, ਕਿ ਵੱਡਾ ਯਾ ਛੋਟਾ ਮੰਗਾਣਾ ਐ।
ਨਈਂ-ਨਈਂ ਆ ਪੈਰ ਤੇ ਮਤਲਬ ਬਚ ਕਿਉਂਕਿ ਨਾ ਉਹਦੇ ਚ ਸਾਈਜ਼ ਬਿਲਕੁਲ ਠੀਕ ਨੀ ਹੁੰਦੇ ਜਿਵੇਂ ਅਸੀਂ ਕਹਿੰਨੇਂ ਹਾਂ ਸਾਡੇ ਬੱਚੇ ਥਰਟੀ ਫੋਰ ਨੰਬਰ ਆਂਦਾ ਹਨਾ। ਤੇ ਤੁਹਾਨੂੰ ਥਰਟੀ ਫੋਰ ਉਹ ਨੀ ਮਿਲੇਗਾ ਤੁਹਾਨੂੰ ਥਰਟੀ ਸਿਕਸ ਮੰਗਾਨਾ ਪਏਗਾ।
ਅੱਛਾ ਸਾਨੂੰ ਇੱਕ ਨੰਬਰ ਵਾਧੂ ਮੰਗਾਉਣਾ ਪੈਣਾ ਅੱਛਾ। ਅੱਛਾ ਉਸਦੇ ਸਾਈਜ਼ ਦਾ ਕੱਪੜਿਆਂ ਦਾ ਵੀ ਇਸ਼ੂ ਹੈ ਕਿ ਇੱਕ ਦੋ ਨੰਬਰ ਵੱਡਾ ਹੀ ਮੰਗਾਓ ਬਚ ਚਾ ਛੋਟਾ ਨਾ ਹੋ ਜੇ ਤੇ ਚੱਪਲਾਂ ਦਾ ਵੀ ਹੋ ਗਿਆ ਜਿਸ ਤਰਾ ਵੀ ਹੋ ਗਿਆ ਨਾ।
ਹਾਂਜੀ-ਹਾਂਜੀ
ਅੱਗੇ ਹਾਂਜੀ ਚਲੋ ਮੈਂ ਕਰਾਂਗੀ ਕੋਸ਼ਿਸ਼ ਕਰਾਂਗੀ, ਮੈਂ ਕਿਹਾ ਪੁੱਛਾ ਭੈਨ ਜੀ ਕੋਲ ਚਦਰਾ-ਚੁਦਰਾ ਸਾਰੀਆ ਖਰਾਬ ਹੋਈ ਦੀਆਨ। ਕਰਟਨ ਵੀ ਲਿਆਉਨ ਵਾਲੇ ਨੇ। ਤੇ ਬਈ ਇਹ ਮੈਨੂੰ ਲੱਗਦਾ ਔਨਲਾਈਨ ਹੀ ਸ਼ੋਪਿੰਗ ਕਰਦੇ ਨੇ ਬਈ ਬੜੇ ਸੋਹਣੇ ਪਾਏ ਹੁੰਦੇ ਨੇ ਬੱਚਿਆ ਨੇ ਵੀ।
ਅੱਜਕੱਲ ਤੇ ਬੈਡਸ਼ੀਟ ਤੇ ਵੈਸੀ ਲੈਸ ਟਿਕ ਵਾਲੀ ਚੱਲਣ ਲੱਗ ਗਈ ਏ ਨਾ।
ਹਾਂ ਇਲਾਸਟਿਕ ਵਾਲੀ ਉਹੀਓ ਮੈਂ ਤੁਹਾਨੂੰ ਪੁੱਛਨ ਲੱਗੀ ਸੀ। ਗੱਲ ਰਹਿ ਗਈ ਵਿੱਚ ਬਈ ਇਲਾਸਟਿਕ ਵਾਲੀ ਬੈਡਸ਼ੀਟ ਵੀ ਉੱਥੋਂ ਔਨਲਾਈਨ ਮਿਲ
ਹਾਂਜੀ-ਹਾਂਜੀ, ਹਾਂਜੀ ਬਿਲਕੁਲ-ਬਿਲਕੁਲ ਮਿਲ ਜਾਨੀ ਏ ਤੁਹਾਨ।
ਪ੍ਰਾਈਜ਼ ਜੈਨੁਯਅਨ ਹੀ ਹੁੰਦੇ ਨੇ। ਕਿ ਜਾਦਾ ਹਾਈ ਤੇ ਨੀ ਹੁੰਦੇ ਕਿ ਲਾਸਟਿਕ ਵਾਲੀ ਹੈ ਤੇ ਜਾਦਾ ਅੱਛਾ-ਅੱਛਾ।
ਕੁਲ ਹਾਂ ਤੁਸੀਂ ਮਤਲਬ ਲੈ ਸਕਦੇ ਹੋ ਕੋਈ ਦਿੱਕਤ ਨਈ ਹੈ।
ਅੱਛਾ ਕੋਈ ਨੀ ਮੈਂ ਨਾ ਅੱਜ ਹੀ ਟਰਾਈ ਕਰਾਂਗੀ ਮੈਂ ਇਹਨਾਂ ਨੂੰ ਕਹਾਂਗੀ ਪਹਿਲੇ ਤੁਸੀ ਐਪ ਡਾਊਨਲੋਡ ਕਰੋ। ਤੇ ਡਾਉਨਲੋਡ ਕਰਕੇ ਤੇ ਫਿਰ ਸ਼ੋਪਿੰਗ ਕਰਨੇ, ਫਿਰ ਇਸ ਚ ਸਾਨੂੰ ਇਹਦੇ ਚ ਆਈ ਡੀ ਵਗੈਰਾ ਬਣਾਉਣੀ ਪੈਂਦੀ?
ਹਾਂਜੀ ਤੁਹਾਨੂੰ ਡਾਉਨਲੋਡ ਕਰਕੇ ਪਹਿਲੇ ਆਈ ਡੀ ਆਪਣੀ ਬਣਾਉਣੀ ਪਏਗੀ ਨਾ ਜਿਹੜਾ ਵੀ ਐਪ ਤੁਸੀ ਡਾਉਨਲੋਡ ਆਈ ਡੀ ਜਰੂਰ ਬਨਾਨਾ।
ਤੇ ਫਿਰ ਸਾਹਨੂੰ ਇਹ ਤਾ ਨੀ ਹੋਏਗਾ ਕਿ ਔਨਲਾਈਨ ਹੀ ਪੇਮੈਂਟ ਕਰਨੀ ਹੈ ਸਾਨੂੰ ਮਤਲਬ ਕੈਸ਼ ਓਨ ਡਿਲੀਵਰੀ ਓਹ ਵੀ ਹੈਗਾ ਏ ਆਹ ਘਰ ਆਏਗਾ ਸਮਾਨ ਫੇਰ ਤੱਦ ਪੈਸੇ ਦੇਦਾਂਗੀ।
ਹਾਂਜੀ ਦੋਨੋ ਓਪਸ਼ਨ ਮਿਲਨਗੇ ਤੁਹਾਨੂੰ ਔਨਲਾਈਨ ਦਾ ਵੀ ਏ ਤੇ ਕੈਸ਼ ਓਨ ਡਿਲੀਵਰੀ ਦਾ ਵੀ ਏ। ਤੁਸੀ ਜਿਹਨੂੰ ਓ ਕੇ ਕਰੋਗੇ, ਉਹੀਓ ਹੋਏਗਾ।
ਫੇਰ ਅਸੀ ਘਰ ਆਏਗਾ ਨਾ ਸਮਾਨ ਉਦੋ ਹੀ ਪੈਸੇ ਦੇ ਦਾਂਗੇ। ਆਪਣਾ ਤਸੱਲੀ
ਹਾਂਜੀ ਚਲੋ ਠੀਕ ਹੈ ਭੈਨ ਜੀ ਤੁਸੀ ਇੱਕ ਵਾਰੀ ਜਰੂਰ ਮੰਗਾਨਾ ਓਕੇ। ਜੀ ਸ ਹਾਂਜੀ-ਹਾਂਜੀ ਸਸ ਸ੍ਰੀ ਕਾਲ।